ਹੈਲੋ, ਸ਼ਸ਼ੀ ਕਾਲ ਜੀ। ਸ਼ਸ਼ੀ ਕਾਲ, ਕਿੱਦਾਂ ਹੋ ਤੁਸੀ?
ਮੈਂ ਵਦੀਆ, ਤੁਸੀ ਸੁਨਾਓ।
ਜੀ ਬੋਤ ਵਦੀਆ। ਕੀ ਚੱਲ ਰਿਹਾ, ਤੁਸੀ?
ਕੱਰੇ ਸਬ ਠੀਕ ਹੈ? ਬਸ ਸਭ ਵਦੀਆ, ਮੈਂ ਤਾਂ ਬਸ ਹੁਨੇ ਅ ਡ੍ਰੋਇੰਗ ਪੇਂਟਿੰਗ ਕਰ ਰਹੀ ਸੀ, ਡਰੋਇੰਗ ਤੇ। ਪੇਂਟਿੰਗ ਕੱਰ ਰਹੀ ਸੀ, ਤੁਸੀ ਦੱਸੋ। ਹਾਂਜੀ, ਤੁਸੀ ਦੱਸੋ ਤੁਹਾ ਬਿਲਕੁਲ, ਬਿਲਕੁਲ ਮੈਂ ਤੋ ਛੋਟੇ ਹੁੰਦੇ ਤੋਂ ਈ ਪੇਂਟਿੰਗ ਵਗੈਰਾ ਅਸੀ ਬੋਤ ਕਰਦੀ ਸੀ ਆਰਟ ਵਗੈਰਾ ਹੈਨਾ, ਥ੍ਰੀ ਡੀ ਆਰਟ ਹੋ ਗਈ, ਮੋਡਲ ਆਰਟ ਹੋ ਗਈ। ਤੇ ਬੜਾ ਬੜੇ ਸ਼ੌਂਕ ਸੀ ਛੋਟੇ ਹੁੰਦੇ ਤੋਂ ਈ।
ਕੀ ਤਾਂ ਤੁਸੀਂ ਪ੍ਰੋਜੈਕਟ ਵਗੈਰਾ ਵੀ ਬਣਾਦੇ ਹੋਓਗੇ।
ਹਾਂਜੀ ਬਿਲਕੁਲ ਬੱਚਿਆਂ ਦੇ, ਛੋਟੇ ਬੱਚਿਆਂ ਦੇ, ਵੱਡੇ ਬੱਚਿਆਂ ਦੇ, ਵਰਕਸ਼ੀਟ ਹੁੰਦੀਆਂ ਨੇ ਪ੍ਰੋਜੈਕਟ ਹੁਣ ਤੇ ਹੁੰਦੇ ਐ, ਮਾਡਲ ਹੁੰਦੇ ਐ, ਸਾਇੰਸ ਮਾਡਲ ਵੀ ਹੁੰਦੇ ਐ। ਓਹ ਸਾਰੇ ਬਣਾ ਦਿੰਦੇ ਆ। ਤੁਹਾਡੀ ਹੋਬੀਜ਼ ਕੀ ਨੇ? ਹ
ਮੇਰੀਆਂ ਹੋਬੀਜ਼ ਏਹ ਐ ਕਿ ਦੇਖੋ ਮੈਨੂੰ ਤਾਂ ਦੇਖੋ ਔਰਤਾਂ ਨੂੰ ਸਭ ਤੋਂ ਪਸੰਦ ਐ। ਸ਼ੋਪਿੰਗ ਕਰਨਾ, ਠੀਕ ਐ ਮੈਨੂੰ ਸ਼ੌਕ ਬਹੁਤ ਐ, ਘੁੰਮਣਾ ਫਿਰਨਾ ਦੋਸਤਾਂ ਨਾਲ ਮਤਲਬ ਏਦਾਂ ਕਿ ਮਤਲਬ ਖੁ ਖੁਸ਼ੀ ਭਰੇ ਜੀਵਨ ਨਾਲ ਜੀਣਾ ਚਾਦੀਆਂ ਨਾ ਆਪਣੀ ਜਿੜੇ ਸ਼ੌਂਕ ਏ ਨਾ ਮੈਂ ਆਪਣੇ ਸ਼ੌਂਕ ਪੂਰੇ ਕਰਨਾ ਚਾਣੇ ਆ। ਕਿਉਂਕਿ ਏ ਆਪਣੀ ਸ਼ਖਸੀਅਤ ਐ ਜ਼ਿੰਦਗੀ ਦੀ ਜੋ ਅੰਦਰੋਂ ਕੇਂਦੇ ਨਾ ਨਿਖਰ ਕੇ ਬਾਰ ਆਂਦੀ ਏ, ਏਹ ਓ ਚੀਜ਼ ਐ। ਜੇੜੀ ਤਾਡੇ ਅੰਦਰੋ ਉਹ ਜੇੜੀ ਆਪਾਂ ਲੁਕੋ ਦਿੰਦੇ ਆ, ਛੁਪਾ ਦਿੰਦੇ ਆ, ਆਪਣੇ ਅੰਦਰ
ਉਹ ਚੀਜ਼ ਖੁਲਕੇ ਤੁਸੀਂ ਕਰਕੇ ਬਾਰ ਨਿਕਾਲੋਗੇ ਨਾ ਤਾਡੇ ਅੰਦਰ ਬੋਤ ਚੀਜ਼ਾਂ ਬਾਰ ਨਿਕਲ ਕੇ ਆਣਗੀਆਂ। ਮੈਨੂੰ ਛੋ ਮਤਲਬ ਛੋਟੇ ਹੁੰਦੇ ਤੋਂ ਮੈਨੂੰ ਕਢਾਈ ਕਰਨਾ ਠੀਕ ਐ, ਪੇਂਟ ਕਰਨਾ ਮੈਨੂੰ ਮਤਲਬ ਅ ਹਰ ਤਰ੍ਹਾਂ ਦਾ ਮਤਲਬ ਜਿੰਨੇ ਤਰ੍ਹਾਂ ਦੇ ਵਰਕ ਏ ਨਾ ਸਾਰੇ ਸਿੱਖੇ ਪਸੰਦ ਸੀ। ਮੈਂ ਹੋਰਾ ਨੂ ਵੀ ਸਿਖਾਦੀ ਆ। ਮੈਂ ਪ੍ਰੇਰਨਾ ਦਿੰਦੀ ਸੀ ਤੇ ਕੇਦੀ ਤੁਸੀਂ ਵੀ ਕਰੋ ਬੋਤ ਹੀ ਸੇਵਾ ਕਰਦੀ ਸੀ।
ਬੋਤ ਵਧੀਆ ਗੱਲ ਏ ਜੀ। ਨਈ ਏਦਾਂ ਹੀ ਰੇਂਣਾ ਚਾਹੀਦਾ ਬੰਦੇ ਨੂੰ ਆਪਦੀ ਸਕਿੱਲ ਤੇ ਆਪਦੇ ਸ਼ੌਂਕ ਪੂਰੇ ਕਰਨ ਚਹੀ ਦੇਖੋ ਲੋਕਾਂ ਨੂੰ ਖਾਣਾ ਬਣਾਣ ਦਾ ਸ਼ੌਕ ਹੁੰਦਾ ਐ ਲੋਕਾਂ ਨੂੰ ਕਾਰ ਸਜਾਣ ਦਾ ਸ਼ੌਕ ਹੁੰਦਾ ਐ, ਕੱਪੜੇ ਖਰੀਦਣ ਦਾ, ਗਾਣਾ ਗਾਣ ਦਾ, ਨੱਚਣ ਦਾ ਬੰਦਾ ਬੋਤ ਸ਼ੌਂਕ ਹੁੰਦੇ ਆ ਲੋਕ ਲੋਕਾਂ ਨੂੰ, ਮੈਨੂੰ ਜਿੱਦਾਂ ਆਰਟ ਕਲਾਕਾਰੀ ਤੇ ਬੜਾ ਸ਼ੌਕ ਐ ਕਿ ਕੁੱਛ ਚੀਜ਼ਾਂ ਨੂੰ ਨਾ ਨਵੇਂ ਤਰੀਕੇ ਨਾਲ ਸਜਾਣ ਦੀ ਤਰੀਕੇ। ਬਿਲਕੁਲ ਬੜੇ ਸ਼ੌਂਕ ਤੇ ਅੱਜ ਕੱਲ ਆਪਾਂ ਨੂੰ ਆਪਾਂ ਆਪ ਦੀ ਨੋਰਮਲ ਲਾਈਫ ਚ ਏਨੇ ਪਰੇਸ਼ਾਨ ਹੋ ਜਾਂਦੇ ਆ, ਟਾਈਮ ਕੱਢਣਾ ਚਾਹੀਦਾ ਏਨਾਂ ਚੀਜ਼ਾਂ ਨੂੰ ਵਾਸਤੇ ਆਪਾਂ ਨੂੰ ਕਾਫ਼ੀ ਰਿਲੈਕਸ ਲਾਈਫ ਦਿੰਦੀ ਨੇ ਤੇ ਬੋਤ ਜਰੂ ਪੂਰੀ ਹਨ ਸਾਡੇ ਜੀਵਨ ਵਾਸਤੇ ਕਿ ਏਨਾਂ ਖੁਸ਼ਬਰੀ ਭਲਾ
ਸਹੀ ਗੱਲ ਬੋਤ ਜਾਦਾ ਹੁੰਦਾ ਏ। ਦਿਮਾਗ ਤੋਂ ਹਾਂਜੀ ਜਦੋਂ ਓਹੀ ਕੇਹ ਰਹੀ ਆ, ਜਦੋਂ ਹੁੰਦਾ ਏ ਤੇ ਆਪਾਂ ਕੀ ਕਰਦੇ ਆ ਤੇ ਓਦੋਂ
ਬਿਲਕੁਲ ਜੀ ਤੇ ਕੱਪੜੇ ਵੀ ਲਗ ਕਰਿਓ ਜੀ।
ਹਾਂਜੀ, ਮੈਨੂੰ ਬੋਤ ਸ਼ੌਕ ਏ।